ਹੈਲੋ,
ਹੈਲੋ,
ਹੈਲੋ,
ਹਾਂਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ ਮੈਮ?
ਵਧੀਆ ਜੀ। ਤੁਸੀਂ ਦੱਸੋ ਕਿਵੇਂ ਹੋ?
ਵਧੀਆ -ਵਧੀਆ। ਹੋਰ ਕੀ ਕਰਦੇ ਸੀ?
ਬਸ। ਵੇਹਲੇ ਕੀ ਕਰਨਾ।
ਹਾਂਜੀ। ਹਾਂ, ਸਹੀ ਗੱਲ ਹੈ। ਦੇਖੋ ਗਰਮੀ ਕਿੰਨੀ ਹੋ ਰਹੀ ਹੈ ਹੈਾ ਅੱਜ।
ਬਿਲਕੁਲ ਗਰਮੀ ਨਾਲ ਬੰਦਾ ਪਾਗ
ਹਾਂਜੀ। ਹਾਂ, ਦਿਨੋ- ਦਿਨ ਵੱਧਦੀ ਜਾ ਰਹੀ ਹੈ ਦੇਖੋ ਹੁਣਾ।
ਬਿਲਕੁਲ
ਜੇ ਅੱਜ ਕੱਲ ਦੇਖੋ ਗੱਲ ਕੀਤੀ ਜਾਵੇ ਵੀ ਤੁਹਾਨੂੰ, ਸਿਆਲਾਂ ਦਾ ਮੌਸਮ। ਵਧੀਆ ਲੱਗਦਾ ਜ ਗਰਮਿਆਂ ਦਾ
ਮੈਨੂੰ ਯਾਦ ਆਉਂਦਾ
ਕਿਉਂ
ਤਾਨੂੰ
ਦੱਸੋ ਕਿਓ
ਕਿਉਂਕਿ ਬੰਦਾ ਦੇਖ ਹੁਣ ਸਿਆਲਾ ਵੈ ਨਾ, ਮੋਟੇ ਮੋਟੇ ਕੱਪੜੇ ਹੈਨਾ ਲੈ ਕੇ, ਪਾ ਕੇ, ਕਵਰ ਕਰਕੇ ਮਤਲਬ ਠੰਡ ਤੋਂ ਛੁਟਕਾਰਾ ਪੈ, ਅਧਰ ਜਾ ਤਾਂ ਬੰਦਾ ਕੁਛ ਕਰੇ
ਹਾਂਜੀ ਹਾਂ
ਪੀ ਨਹੀਂ ਸਕਦਾ
ਸਹੀ ਗੱਲ ਹੈ, ਹਾਂਜੀ- ਹਾਂਜੀ ਦੇਖਿਆ ਜਾਵੇ, ਆਪਾਂ ਗਰਮੀਆਂ 'ਚ ਕਿਤੇ ਜਾ ਵੀ ਨਹੀਂ ਸਕਦੇ ਦੇਖੋ ਹੈ ਨਾ ਵੀ ਕਿੰਨੀ ਗਰਮੀ ਪੈ ਰਹੀ ਹੁੰਦੀ ਹੈ, ਦੇਖੋ ਆਪਾਂ ਬਾਹਰ ਵੀ ਨੀ ਨਿਕਲ ਸਕਦੇ
ਹਾਂਜੀ ਕਿਤੇ ਇੰਨੀ ਧੁੱਪ ਕਰ ਦੀ
ਹਾਂਜੀ ਹਾਂ ਸਹੀ ਗੱਲ ਹੈ, ਮੈਡਮ ਹਾਂਜੀ ਹੋਰ ਵੀ ਤੁਹਾਨੂੰ ਹੋਰ ਕਾਹਦੇ ਕਰਕੇ ਵਧੀਆ ਲੱਗਦਾ, ਸਿਆਲਾਂ ਦਾ ਮੌਸਮ
ਮੌਸਮ ਇੱਕ ਤਾਂ ਮੈਨੂੰ ਮਤਲਬ ਜਿੱਦਾਂ ਹਰ ਵੇਲੇ ਧੁੱਪ ਪਸੰਦ ਨਹੀਂ ਹੈਗੀ, ਹਰ ਵੇਲੇ ਹੁਣ ਮੈਂ ਕੇਦਾ ਪੀਤਾ ਐ
ਮੈਮ ਤੁਸੀਂ ਸਾਈਡ 'ਤੇ ਹੋ ਕੇ ਗੱਲ ਕਰ ਲਓ, ਵੀ ਸ਼ੋਰ ਆ ਰਿਹਾ ਵਿੱਚ ਤੁਹਾਡੇ
ਝੜ ਗਈ, ਵੇਖਿਆ
ਹਾਂਜੀ ਆ ਮਾੜਾ ਜਿਹਾ ਸ਼ੋਰ ਆ ਰਿਹਾ ਵਿੱਚ, ਤੁਸੀਂ ਮਾੜਾ ਜਯਾ ਸਾਈਡ 'ਤੇ ਹੋ ਜਾਓ
ਹਾਂਜੀ ਚ
ਹਾਂਜੀ ਹਾਂ ਹਾਂਜੀ ਬੋਲੋ, ਹੁਣ ਵੀ ਸਿਆਲਾਂ ਦਾ ਮੌਸਮ ਹੋਰ ਕਾਹਦੇ ਕਾਹਦੇ ਕਰਕੇ ਵਧੀਆ ਲੱਗਦਾ ਤੁਹਾਨੂੰ
ਇੱਕ ਤਾਂ ਖਾਣ ਪੀਣ ਦਾ ਸਮਾਨ ਉਹਦੇ ਚ ਫੇਵਰੇਟ ਹੁੰਦਾ
ਅੱਛਾ ਅੱਛਾ
ਸਾਗ ਸਾਗ ਨਾ ਮੱਕੀ ਦੀ ਰੋਟੀ, ਉਹ ਵੀ
ਹਾਂਜੀ ਸਹੀ ਗੱਲ ਆ, ਹਾਂਜੀ ਹਾਂ ਵੀ ਦੇਖੋ ਕਿੰਨਾ ਹੀ ਟੇਸਟੀ ਲੱਗਦਾ ਸਾਗ ਮੱਕੀ ਦੀ ਰੋਟੀ, ਦੇਖੋ, ਮੱਖਣੀ ਲੱਸੀ
ਹੂ, ਉਹੀ ਮੂੰਗਫਲੀ ਰੇੜੀਆਂ, ਸਿਆਲਾਂ ਚ ਬਹਿ ਕੇ ਧੁੱਪੇ ਖਾਣ ਚ
ਅੱਛਾ -ਅੱਛਾ ਹਾਂਜੀ ਹਾਂ, ਸਹੀ ਗੱਲ ਹੈ, ਹੋਰ
ਮੂੰਗਫਲੀ ਪੀਸ ਕੇ, ਉਹਦੇ ਲੱਡੂ ਬਣਾ ਕੇ ਖਾਣ ਚ ਹੋਰ ਧੁੱਪੇ ਬਹਿ ਕੇ ਸੰਤਰੇ ਖਾਣ ਚ, ਅਲੱਗ ਹੀ ਮਜ਼ਾ ਹੁੰਦਾ ਏ ਤਾਂ
ਸਹੀ ਗੱਲ ਹੈ, ਹਾਂਜੀ ਹਾਂ, ਵੀ ਜੇ ਦੇਖਿਆ ਜਾਵੇ ਚਲੋ ਸਿਆਲਾਂ ਦੇ ਹੀ ਵਧੀਆ ਮੌਸਮ ਮੰਨਿਆ ਜਾਂਦਾ ਵੀ ਮੈਨੂੰ ਤਾਂ ਜਿਆਦਾ ਸਿਆਣਾ ਵੀ ਵਧੀਆ ਲੱਗਦਾ, ਪਰ ਮੈਨੂੰ ਗਰਮੀ ਵੀ ਵਧੀਆ ਲੱਗਦੀ ਆ
ਹੈਂ
ਕਿਉਂਕਿ ਜਿਹਦੇ ਕਿਉਂਕਿ ਜੇ ਦੇਖਿਆ ਜਾਵੇ, ਮੈਨੂੰ ਗਰਮੀ ਜੇ ਸਿਆਲ ਤਾਂ ਜ਼ਿਆਦਾ ਵਧੀਆ ਲੱਗਦਾ ਮੌਸਮ ਆ
ਕਿਦਾਂ
ਵੀ ਸੈਯਾਲ ਜ਼ਿਆਦਾ ਵਧੀਆ ਲੱਗਦੇ ਨੇ ਦੇਖੋ, ਜਦੋਂ ਗਰਮੀ ਨਾਲੋਂ, ਵੀ ਹੁਣ ਗਰਮੀ ਵੀ ਮੈਨੂੰ ਠੀਕ ਲੱਗਦੇ, ਵੀ ਦੇਖੋ ਗਰਮੀਆਂ ਚ ਚਲੋ ਆਪਣੇ ਕੰਮ ਹੋ ਜਾਂਦੇ ਨੇ, ਹੈਨਾ
ਗਰਮੀਆਂ ਚ ਬੰਦਾ ਬਾਹਰ ਨਿਕਲਣ ਜੋਗਾ ਹੈ ਹੀ ਨਹੀਂ
ਹਾਂਜੀ ਹਾਂ ਚਲੋ ਬਾਹਰ ਨੀ, ਤਾਂ ਵੀ ਆਪਾਂ ਦੇਖੋ ਘਰ ਵਿੱਚ ਰਹਿ ਕੇ, ਝਾੜੂ ਪਚਾ ਵਗੈਰਾ ਜਲਦੀ ਕਰ ਸਕਦੇ ਹਾਂ ਚਲੋ ਆਪਣਾ ਸਿਆਲਾਂ ਚ ਦੇਖੋ ਭਾਂਡੇ ਮਾਜਣ ਬਿਲਕੁਲ ਮਨ ਨਹੀਂ ਕਰਦਾ ਕਿਉਂਕਿ ਠੰਡਾ ਪਾਣੀ ਹੁੰਦਾ ਹੈਨਾ।
ਹੂੰ,
ਵੀ ਇਹ ਚ ਚਲੋ ਆਪਾਂ ਕੰਮ ਵੀ ਸਾਰੇ ਕਰ ਸਕਦੇ ਪਰ ਜੇ ਦੇਖ। ਦੇਖਿਆ ਜਾਵੇ ਗਰਮੀ ਕਰਕੇ ਆਪਾਂ ਜਮਾਂ ਬਾਹਰ ਨਹੀਂ ਜਾ ਸਕਦੇ। ਘਰ ਰਹਿ ਕੇ ਹੀ ਆਪਾਂ ਨੂੰ ਕਿੰਨੀ ਗਰਮੀ ਲੱਗਦੀ ਆ।
ਬਿਲਕੁਲ ਹੋਰ ਕਰਦੇ ਹੁਨੇ ਗਰਮੀਆਂ ਚ ਸੈਰ ਸਵੇਰੇ।
ਹਾਂਜੀ ਹਾਂ ਕਰਨ ਚਲ ਜਾਂਦੇ ਹੁੰਦੇ ਆ ਕਈ ਵਾਰ ਗਰਾਉਂਡ ਵਗੈਰਾ ਚ
ਅੱਛਾ ਜੀ, ਸੈਰ ਵੀ ਬਹੁਤ।
ਹਾਂਜੀ ਹਾਂ ਤੁਸੀ ਹਾਂਜੀ ਸਹੀ ਗੱਲ ਹੈ ਦੇਖੋ। ਆਪਣੇ ਸੈਰ ਵੀ ਬਹੁਤ ਵਧੀਆ ਜੇ ਕੋਈ ਫੈਟ ਆ। ਨਹੀਂ ਆਉਣ ਦਿੰਦਾ ਆਪਣੇ ਢਿੱਡ ਦੇ ਨਾਲ ਹੀ ਉਹ ਵੀ ਜਿਹੜੇ ਜਿਹੜੇ ਵੀ ਪਤਲੇ ਨੇ। ਹੁਣ ਸੈਰ ਤਾਂ ਹਰ ਇੱਕ ਬੰਦੇ ਨੂੰ ਹੀ ਕਰਨੀ ਚਾਹੀਦੀ ਹੈ ਦੇਖੋ ਹਨਾ।
ਬਿਲਕੁਲ।
ਦੇਖਿਆ ਜੇ ਦੇਖਿਆ ਜਾਵੇ ਤਾਂ ਸ਼ੂਗਰ ਦੇ ਬੰਦੇ ਨੂੰ ਵੀ ਦੇਖੋ ਕਿੰਨੀ ਵਧੀਆ। ਕਰਨੀ ਚਾਹੀਦੀ ਦੇਖੋ ਸੈਰ ਕਿੰਨੀ ਵਧੀਆ। ਸਰੀਰ ਵਾਸਤੇ ਹਾਂਜੀ ਹਾਂ ਵੀ ਸਵੇਰੇ ਉੱਠ ਕੇ ਦੇਖੋ। ਪਾਣੀ ਵਗੈਰਾ ਵੱਧ ਗਲਾਸ ਪੀ ਕੇ ਦੇਖੋ, ਰਨਿੰਗ ਕਰਨ ਜਾਓ। ਐਕਸਰਸਾਈਜ਼ਿਸ ਕਰੋ, ਦੇਖੋ ਹੈ ਨਾ ਕਿੰਨੀਆਂ ਹੀ ਐਕਸਰਸਾਈਜ਼ਾਂ ਦਿਖਾਉਂਦੇ ਨੇ। ਹਾਂ ਜੀ ਹਾਂ ਫੈਟ ਲੋਸ ਕਰਨ ਵਾਸਤੇ ਵੀ ਦੇਖੋ ਅੱਜ ਕੱਲ। ਹਾਂ ਜੀ, ਹਾਂ ਦੇਖੋ ਯੋਗਾ ਵਗੈਰਾ ਸਾਰਾ ਕੁਛ ਕਰਕੇ ਆ ਕੇ ਦੇਖੋ। ਆਪਣਾ ਸਰੀਰ ਕਿੰਨਾ ਫੁਰਤੀ ਨਾਲ ਫਰੈਸ਼ ਜਿਹਾ ਹੋ ਜਾਂਦੇ ਹਾਂ, ਆਪਾਂ ਹਨਾ।
ਹਲਕਾ ਜਿਹਾ ਬੰਦਾ।
ਵੀ ਦੇਖੋ ਕਿੰਨੀ ਆਪਣੇ 'ਚ ਐਨਰਜੀ ਆ ਜਾਂਦੀ ਹੈ ਜੇ ਆਪਾਂ ਰਨਿੰਗ ਵਗੈਰਾ ਕਰ। ਹਾਂਜੀ ਹਾਂ, ਸਹੀ ਗੱਲ ਐ ਵੀ ਸੁਸਤੀ ਜੇ ਨਹੀਂ ਰਹਿੰਦੀ ਹੈਗੀ ਸਰੀਰ 'ਚ। ਦੇਖੋ
ਹਹ ਮ।
ਹਾਂਜੀ ਆ, ਵੀ ਜੇ ਦੇਖਿਆ ਜਾਵੇ, ਤਾਂ ਆਪਾਂ ਨੂੰ ਸਿਆਲਾਂ ਦੇ ਹੀ ਮੌਸਮ। ਵਧੀਆ ਲੱਗਦਾ, ਮੈਨੂੰ ਤਾਂ ਜਿਆਦੇ। ਹਾਂ ਜੀ, ਵੀ ਦੇਖੋ। ਮੈਨੂੰ ਮੀਹਾਂ ਦਾ ਮੌਸਮ ਵੀ ਬਹੁਤ ਵਧੀਆ ਲੱਗਦਾ।
ਇੇਨੇ ਪਸੰਦਾਂ ਕਰਨੀ। ਵਿੱਚ ਤਾਂ ਬੰਦਾ, ਗਾਲੀ ਜਾਂਦਾ ਸੀ। ਸੱਚੀ ਸ। ਏ ਸੀ ਵੀ ਆ ਲੋਕਾਂ ਨੇ ਘਰ-ਘਰ ਏਸੀ ਲਵਾਏ ਹੋਏਆ ਆ। ਖਰਾਬ ਹੋ ਗਿਐ, ਪੇੜ-ਪੌਦੇ ਵੱਢ ਰਹੇ ਆ।
ਹਮ ਹਮ ਸਹੀ ਗੱਲ ਆ ਹਾਂਜੀ ਹਾਂ।
ਲਈ ਤਾਂ ਹੈ ਹੀ ਮਾੜਾ ਇਹਏ ਸੀ ਠੀਕ ਆ ਘਰ ਘਰ ਚਲੂਗਾ ਬਜ਼ੁਰਗ ਵਿਚਾਰੇ। ਤਾਂ ਉਨਾਂ ਦੀਆਂ ਲੱਤਾਂ ਕੀ ਕਰਨ।
ਦੇਖੋ ਹਾਂ ਕਿੰਨੇ। ਹਾਂ ਜੀ, ਇਹ ਦੇਖੋ ਕਿੰਨਾ ਸਰੀਰ ਜੋੜ ਦਿੰਦਾ ਹਨਾ।
ਸਾਰਾ ਸਰੀਰ ਦਾ ਪਾਣੀ ਖਿੱਚ ਦਿੰਦਾ ਸਰੀਰ ਠੰਡਾ ਕਰ ਦਿੰਦਾ ਹੈ। ਜੋ ਨਹੀਂ ਚਾਹੀਦਾ ਕੁਦਰਤੀ ਹਵਾ, ਬੈਸਟ ਆ ਸਿਆਾਲਤ।
ਤੁਸੀਂ ਦਿਨ 'ਚ ਲਗਾ ਲੈਂਦੇ ਹੋ, ਏ ਸੀ ਵਗੈਰਾ।
ਨਹੀਂ, ਅਸੀਂ ਏ ਸੀ ਲਵਾਇਆ ਹੀ ਨਹੀਂ। ਸਾਡੇ ਪੱਖਾ ਕੂਲਰ ਚੱਲਦਾ, ਹੁਣ ਬਹੁਤਾ ਆ।
ਅੱਛਾ ਅੱਛਾ, ਹਾਂ ਜੀ ਆਹ ਚਲੋ ਬਹੁਤ ਵਧੀਆ ਗੱਲ ਆ ਵੀ। ਤੁਹਾਡੇ ਏਸੀ ਲਗਾਇਆ ਨਹੀਂ, ਹੋਇਆ ਤੁਹਾਨੂੰ ਵੀ। ਹੋਰ ਜੇ ਏ ਸੀ ਤਾਂ ਕਿੰਨੀਆਂ ਬਿਮਾਰੀਆਂ ਲੱਗਦੀਆਂ।
ਸਭ ਤੋਂ ਗੰਦ ਪਾਣੀ ਤਾਂ।
ਦੇਖੋ ਹਾਂਜੀ ਆ ਸਹੀ ਗੱਲ ਹੈ। ਜੇ ਦੇਖੀਏ ਵੀ। ਏ ਸੀ ਦੇਖੋ। ਕਿੰਨੀਆਂ ਬਿਮਾਰੀਆਂ ਲਗਾਉਂਦਾ, ਦੇਖੋ ਕਿੰਨੇ ਹੀ ਮਰੀਜ਼ ਹੋ, ਜਾਂਦੇ ਨੇ ਹਨਾ।
ਬਿਲਕੁਲ ਐਸਾ ਘਰ ਨੀ ਹੈਗਾ, ਜਿੱਥੇ ਹੁਣ ਏ ਸੀ ਨਾ ਲੱਗਾ ਹੋਵੇ। ਘਰ-ਘਰ ਲੱਗੇ ਪਿਆ।
ਕਾ ਇਨਸਾਨ ਦੇ ਹਾਂਜੀ ਹਾਂ, ਸਹੀ ਗੱਲ ਇੱਕ ਇੱਕ ਨਹੀਂ ਮੈਮ ਦੇਖੋ, ਨਾਲੇ ਇਨਸਾਨ ਦੇ ਹਾਂਜੀ ਹਾਂ ਸਹੀ ਗੱਲ ਇੱਕ ਇੱਕ ਨਹੀਂ ਮੈਮ ਦੇਖੋ। ਇਕੱਲੇ-ਇਕੱਲੇ ਰੂਮ ' ਲਗਾਉਂਦੇ ਨੇ ਅੱਜ ਕੱਲ ਲੋਕ ਦੇਖੋ।
ਹੁਣ ਤੁਸੀਂ ਦੇਖੋ ਵੱਡੇ-ਵੱਡੇ
ਹਾਂਜੀ ਹਾਂ।
ਸੈਮੀਨਾਰ ਲਲਦਾਂ, ਹੋਊਗੀ ਓਦਾਂ ਹੋਊਗੀ। ਤ, ਰਕੋ ਉਹਨਾਂ ਇਕੱਲੇ-ਇਕੱਲੇ ਰੂਮ 'ਚ ਲੱਗੇ ਹੋ।
ਹਾਂ ਜੀ, ਹਾਂ ਸਹੀ ਗੱਲ ਆ ਮੈਡਮ ਹਾਂ ਜੀ। ਅਜ ਕੱਲ ਤਾਂ, ਦੇਖੀ ਵੀ। ਲੋਕ ਲੋਬੀ ਡੈਂਗ ਰੂਮ ਹਰ, ਇੱਕ ਕਿਤੇ ਦੇਖੋ ਲਵਾਉਂਦੇ ਨੇ ਸੀ।
ਬਿਲਕੁਲ ਉਦਾ ਤਾਂ ਪੱਖੇ ਦੀ ਹਵਾ ਵੀ ਕੈਦਐ। ਤੇ ਬਿਜਲੀ ਨਾਲ ਸਭ ਕੁਛ, ਹੁੰਦਾ ਪਰ ਏ ਨਾਲ ਠੀਕ ਆ ਫ ਲੈ ਲਓ।
ਹਾਂ ਜੀ, ਹਾਂ। ਸਹੀ ਗੱਲ ਹ ਹਾਂਜੀ ਹਾ, ਵੀ ਚਲੋ ਕੂਲਰ ਹੀ ਬਹੁਤ ਵਧੀਆ ਦੇਖੋ ਹੈ ਨਾ। ਨਾਲ ਤਾਜ਼ੀ ਹਵਾ, ਮਾਰਦਾ ਉਹਦੇ ਵਿੱਚ ਪਾਣੀ ਪਾਾਲੋ ਦੇਖਲੋ ਕਿੰਨੀ ਠੰਡੀ ਹਵਾ ਮਾਰਦਾ। ਹਾਂ ਜੀ ਹਾਂ, ਨਾਲੇ ਕੋਈ ਨੁਕਸਾਨ ਨੀ ਹੈ ਦੇਖੋ ਸਭ ਤੋਂ ਵੱਡੀ ਤਾਂ ਇ ਹੀ।
ਹਮ, ਬਿਜਲੀ ਵੀ ਨੀ ਇੰਨੀ ਹੈਗੀ।
ਇਹ ਅ, ਹਾਂ ਜੀ ਹਾਂ, ਸੋਹੀ ਗੱਲ ਹੈ। ਫ ਜੇ ਹਾਂ ਜੀ ਹਾਂ, ਦੇਖੋ ਏਸੀਆਂ ਨਾਲ ਨਾਲੇ, ਏਸੀਆਂ ਲਈ ਦੇਖੋ ਮੈਮ ਕਿੰਨੀ ਗਰਮੀ ਕਰਤੀ।
ਉ ਹੀ ਲੋਕਾਂ ਦੇ ਘਰਾਂ, ਨੂੰ ਬਾਹਰ ਕੱਢੇ ਹੋਏ ਉਹਨਾਂ ਦੇ ਮੀਟਰ ਉਹ ਸਾਰੀ ਗਰਮੈਸ਼। ਇਕੱਠੀ ਹੋ ਕੇ ਹੋਰ ਗਰਮੀ ਬਿਤਾਈ ਜਾਂਦੀ ਆ ਘਰਾਂ ਚ ਤਾਂ ਠੰਡਕ ਹੈਗੀ ਬਾਹਰ ਤਾਂ ਹੁਣ ਜਿਹੜੇ ਬੇਚਾਰੇ ਜਾਨਵਰ ਆ ਉਹਨਾਂ ਨੇ ਕੀ ਆ ਉਹ ਥੋੜੀ ਰਹਿੰਦੀ।
ਹਾਂਜੀ ਹਾਂ ਸਹੀ ਗੱਲ ਆ ਮੈਡਮ।
ਪਰ ਲੋਕਾਂ ਨੇ ਤਾਂ ਆਪਣਾ ਹੀ ਸੋਚਣਾ ਨਾ ਕੁਦਰਤ ਦਾ ਨੁਕਸਾਨ ਹੁੰਦਾ ਕੁਦਰਤ ਦਾ ਖਿਲਵਾੜ ਹੋ ਰਿਹਾ।
ਹਾਂਜੀ ਵੀ ਦੇਖਿਆ ਜਾਵੇ ਲੋਕਾਂ ਨੂੰ ਪਤਾ ਹੀ ਹੈ ਵੀ ਸਾਡੇ ਨਾਲ ਕੀ ਹੋ ਰਿਹਾ ਆਪਾਂ ਵੀ ਏਸੀ 'ਚ ਜ਼ਿਆਦਾ ਚ ਟਾਈਮ ਰਹਿਣਾ ਦੇਖੋ ਵੀ ਕਿੰਨੇ ਹੀ ਨੁਕਸਾਨ ਨੇ ਹੈਾ। ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਦੇਖੋ ਕਿੰਨਾ ਕੁਛ ਕਰ ਰਹੇ ਨੇ ਉਹ
ਹਟਨਾ ਥੋੜ੍ਹੀ ਕਿਸੇ ਨੇ ਕਿਸੇ ਨੇ ਨੀ ਹਟਣਾ ਰੋਕਣ ਤੇ ਇਹ ਹੋਰ ਵਧੀ ਜਾਣੀਆਂ ਹੋਰ ਕਾਡਾਂ ਕੱਢੀ ਜਾਣੀਆਂ ਇਹਨਾਂ ਨੇ
ਹਾਂਜੀ ਹ ਕਿੰਨਾ ਦੇਖੋ ਅੱਜ ਕੱਲ੍ਹ ਏਸੀ ਦੇ ਵਗੈਰਾ ਚੱਲ ਰਹੇ ਨੇ ਦੇਖੋ ਹੈ ਲੋਕ ਇੱਕ ਮਿੰਟ ਨਹੀਂ ਰਹਿੰਦੇ ਸੀ ਚ
ਉੱਥੇ ਵੀ ਲੋਕਾਂ ਨੇ ਜੰਗਲਾਂ ਚ ਵੀ ਘਰ ਬਣਾਉਣੇ ਸ਼ੁਰੂ ਕਰਦੇ ਪੇੜ ਕੱਟੀ ਜਾਂਦੇ ਹੁਣ ਉਹ ਨੂੰ ਕਿੱਥੇ ਵਿਚਾਰੇ ਚੱਲਦੇ ਬ
ਹਾਂਜੀ ਹਾਂ ਸਹੀ ਗੱਲ ਹੈ।
ਕੀ ਕਰ ਸਕਦੇ ਹਾਂ, ਕਿਹੜਾ ਫਾਇਦਾ ਏਦਾਂ ਲੋਕਾਂ ਨੂੰ।
ਹਾਂਜੀ ਹਾਂ ਦੇਖੋ ਵੀ ਕਿੰਨੇ ਹੀ ਨੁਕਸਾਨ ਨੇ ਹਨਾ।
ਬਹੁਤ ਨੁਕਸਾਨ ਹੀ ਨੁ
ਲੋਕਾਂ ਦੀ ਆਪਣੀ ਹਾਂਜੀ ਲੋਕਾਂ ਦੇ ਆਪਣੇ ਨੁਕਸਾਨ ਪਰ ਫਿਰ ਵੀ ਲੋਕ ਆਪਣੇ ਆਪ ਹੀ ਆਪਣਾ ਨੁਕਸਾਨ ਕਰਾ ਰਹੇ ਨੇ
ਹੋਰ
ਹਾਂਜੀ ਹਾਂ ਉਹਨਾਂ ਦੇ ਹੱਥ ਚ ਹੀ ਹੈ ਕਿ ਉਹਨਾਂ ਦਾ ਆਪਣੇ ਆਪ ਹੀ ਨੁਕਸਾਨ ਹੋ ਰਿਹਾ ਦੇਖੋ ਉਹ ਆਪਣੇ ਆਪ ਹੀ ਕਰਾ ਰਹੇ ਨੇ
ਕੁਦਰਤ ਨਾਲ ਖਿਲਵਾੜ ਹੋ ਰਿਹਾ ਵਾ ਆਪਣਾ ਨੁਕਸਾਨ ਕਰਦੇ ਪਏ ਆ।
ਹਾਂਜੀ ਹਾਂ ਸਹੀ ਗੱਲ ਹੈ ਮੈਡਮ ਹਾਂਜੀ
ਕੀ ਕਰ ਸਕਦੇ ਆ।
ਹਾਂਜੀ ਹਾਂ
ਇਹ ਮ ਆਪਣੇ ਨੇ ਸੋ ਰਿਹਾ।
ਦੇਖੋ ਜੇ ਆਪਾਂ ਨੂੰ ਦੇਖਿਆ ਜਾ ਵੀ ਆਪਾਂ ਨੂੰ ਅੱਜ ਕੱਲ ਏ ਸੀ ਵਗੈਰਾ ਚ ਦੇਖੋ ਪੈਣਾ ਨਹੀਂ ਚਾਹੀਦਾ ਹਨਾ।
ਬਿਲਕੁਲ ਨਹੀਂ।
ਵੀ ਦੇਖੋ ਕਿੰਨੀਆਂ ਹੀ ਇਹ ਬਿਮਾਰੀਆਂ ਲ ਦੇਖੋ ਸਵੇਰ ਨੂੰ ਆਪਣਾ ਸਰੀਰ ਜੋੜ ਦਿੰਦਾ ਹਨਾ ਆਪਣੀ ਸਾਰੀ ਐਨਰਜੀ ਦੇਖਲੋ ਖਿੱਚ ਲੈਂਦਾ
ਚਲੋ ਠੀਕ ਆ ਮੈਮ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਠੀਕ ਆ ਸਤਿ ਸ੍ਰੀ ਅਕਾਲ